ਸਤਿ ਸ੍ਰੀ ਅਕਾਲ ਜੀ।
ਸਤਕਾਲ ਜੀ ਕਿਵੇਂ ਹੋ?
ਵਧੀਆ, ਤੁਸੀਂ ਦੱਸੋ?
ਸਭ ਵਧੀਆ। ਜੀ ਹੋਰ ਕਿਵੇਂ ਚੱਲ ਰਆਂ ਛੁੱਟੀਆਂ?
ਬਸ। ਗਰਮੀ ਬਹੁਤ ਜ਼ਿਆਦਾ।
ਘੁੰਮਣ ਫਿਰਨ ਨੀ ਗਏ ਕਦੀ ਛੁੱਟੀਆਂ 'ਚ
ਨਹੀਂ-ਨਹੀਂ, ਤੁਸੀਂ ਗਰਮੀ ਕਰਕੇ ਵੈਸੇ ਬਾਹਰ ਨਿਕਲ ਨੂੰ ਦਿਲ ਨਹੀਂ ਕਰਦਾ।
ਅੱਛਾ ਜੀ।
ਹੋਰ ਦੱਸੋ, ਤੁਹਾਡੇ ਅੱਜ ਮੌਸਮ ਕਿਵੇਂ ਦਾ?
ਬਾਹਰ ਪਹਿਲੇ ਸੁਬੇ-ਸੁਬੇ ਉੱਠੇ ਉਸ ਟਾਈਮ ਤਾਂ ਬੱਦਲ ਸੀਗਾ। ਤੇ ਐਵੇਂ ਲੱਗ ਰਿਹਾ ਸੀ, ਜਿਵੇਂ ਮੀਂਹ ਪਊਗਾ ਤੇ ਹੁਣ ਜਦ ਦੇਖਿਆ ਮਤਲਬ ਪਹਿਲ ਮੌਸਮ ਵਧੀਆ ਸੀ, ਤੇ ਹੁਣ ਜਦ ਦੇਖਿਆ ਹੁਣ ਫਿਰ ਧੁੱਪ ਨਿਕਲੀ ਪਈ ਹੈ ਬਹੁਤ ਜ਼ੋਰ ਨਾਲ
ਠੀਕ ਜੀ ਸਾਡੇ ਤਾਂ ਏਧਰ ਵੈਸੇ ਤੇੇ ਵਧੀਆ ਅੱਜ ਮੌਸਮ ਠੰਡਾ-ਠੰਡਾ ਅੱਜ ਸਾਰਾ ਮੌਸਮ ਵਧੀਆ
ਹਾਂਜੀ, ਸਵੇਰੇ ਤਾਂ ਠੰ ਹਾਂਜੀ ਸਵੇਰ ਤਾਂ ਠੰਡਾ ਸੀਗਾ ਮਤਲਬ ਵਧੀਆ ਹਵਾ ਵੀ, ਚੱਲ ਰਹੀ ਸੀ ਰਾਤੀ ਵੀ ਹਵਾ ਚੱਲ ਰਹੀ ਸੀ ਬਹੁਤ ਵਧੀਆ ਤੇ ਹੁਣ ਧੁੱਪ ਨਿਕਲਿਆ ਇੱਕਦ ਮੈਂ ਕੜਕ ਦੀ
ਹਾਂਜੀ-ਹਾਂਜੀ।
ਹਾਂਜੀ, ਹੋਰ ਦੱਸੋ?
ਹਾਂਜੀ, ਬਸ ਵਧੀਆ।
ਕੁਕਿੰਗ ਵਗੈਰਾ ਕਰ ਲੈਂਦੇ ਆ ਜੀ।
ਹਾਂਜੀ,
ਕੀ ਕੀ ਬਣਾ ਲੈਂਦੇ ਔ।
ਵੈਸੇ ਘਰੇ ਵੈਸੇ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਨੀ ਗਾ ਕੁਛ ਵੀ ਬਣਾਣ ਦਾ ਬਾਕੀ ਜੋ ਘਰੇ ਬਣਦਾ ਉਹ ਆਪਣਾ ਹੀ ਲਈਦਾ।
ਅੱਛਾ ਤੁਸੀਂ ਮੇਰੇ ਵਰਗੇ ਹੋ ਵੀ ਮੈਨੂੰ ਬਸ ਬਣਾਣ ਦਾ ਸ਼ਾਗ ਨ ਖਾਣ
ਠੀਕ ਹੈ ਜੀ ਵੈਸੇ ਮੈਨੇ ਸਭ ਤੋਂ ਵੱਧ ਕੜੀ ਚਾਵਲ ਪਸੰਦ ਐ ਗੇ
ਆਹ ਅੱਛਾ ਤੁਸੀਂ ਆ ਜਾਂਦੇ ਸੀ ਕੜੀ ਚੌਲ ਬਣਾਏ ਹੋਏ ਸੀ ਅੱ
ਬਸ ਫੇਰ ਕਦੇ ਗੇੜਾ ਮਾਰਾਂਗੇ।
ਠੀਕ ਹੈ ਜੀ, ਹੋਰ ਦੱਸੋ ਫਾਸਟ ਫੂਡਸ ਕੀ ਪਸੰਦ ਹੈ ਤੁਹਾਨੂੰ
ਉਹਦੇ ਵਿੱਚੋਂ ਮੈਨੂੰ ਵੈਸੇ ਤਾਂ ਮੈਨੂੰ ਬਾਹਰ ਚੀਜ਼ਾਂ ਬਹੁਤ ਘੱਟ ਪਸੰਦ ਆ। ਪਰ ਦੇਖੋ ਜਦੋਂ ਨਾ ਆਪਾਂ ਬਾਹਰ ਜਾ ਵੜਦੇ ਆ ਫੇਰ ਐਵੇਂ ਮਨ ਨੀ ਕਰਦਾ ਵੀ ਕੁਛ ਖਾਣ ਤੋਂ ਬਿਨਾਂ ਚਈਏ। ਵੈਸੇ ਮੈਂ ਗੋਲ ਗਪੇ ਪੇ ਸਭ ਤੋਂ ਜਿਆਦਾ ਪਸੰਦ ਹੈ ਮੈਨੂੰ ਮੋਮੋਸ ਵੀ ਪਸੰਦ ਆ ਪਰ ਗੋਲ ਗੱਪੇ ਤੇ ਮੈਂ ਜਦੋਂ ਵੀ ਜਾਵਾਂ ਖਾ ਕੇ ਆਣੇ ਹੁੰਦੇ ਆ। ਹਾਂਜੀ ਹਾਂਜੀ ਬਾਕੀ ਮੈਨੂੰ ਹੋਰ ਕੋਈ ਚੀਜ਼ ਹੀ ਨਹੀਂ ਪਸੰਦ ਬਾਹਹੀ
ਚਲੋ ਵਧੀਆ ਗੋਲ ਗੱਪਾ ਸਾਰਿਆ ਕੁੜੀਆਂ ਦੀ ਚੋਇਸ ਹੁੰਦੀ ਹੈ ਵੈਸੇ ਤਾਂ ਹਾਂਜੀ
ਬਾਕੀ ਹੋਰ ਕੋਈ ਵੀ ਚੀਜ਼ ਪਸੰਦ ਨਹੀਂ ਕਿਉਂਕਿ ਦੇਖੋ ਹਨ ਨਾ ਬਾਹਰਲੀਆਂ ਚੀਜ਼ਾਂ ਵਿੱਚ ਕਿੰਨੇ ਤਰ੍ਹਾਂ ਦੇ ਕੀਟਾਣੂ ਹੁੰਦੇ ਆ ਕਿਉਂਕਿ ਜਿਹੜੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਜਿੰਨਨਾ ਮਰਜ਼ੀ ਦੇਖਲੋ ਆਪਾਂ ਮਤਲਬ ਕਿ ਸਾਫ਼ ਸਫ਼ਾਈ ਰੱਖਦੇ ਵੀ ਹਾਂ ਪਰ ਫੇਰ ਵੀ ਦੇਖੋ ਨਾ ਤੇ ਇੰਨੇ ਵਾਹਨ ਚੱਲਦੇ ਪਏ ਹੁੰਦੇ ਆ ਹਨਾ ਕਿ ਧੂਲ ਮਿੱਟੀ ਦਾ ਉੱਡ ਉੱਡ ਕੇ ਉਹਨਾਂ ਤੇ ਪੈ ਹੀ ਜਾਂਦੀ ਮੱਖੀਆਂ ਆ ਜਾਂਦੀਆਂ ਜਿਹਦੇ ਕਰਕੇ ਅੰਦਰ ਆਪਣੇ ਕਿੰਨੇ ਘਟਾਣੂ ਜਾਂਦੇ ਆਗੇ
ਹਾਂਜੀ ਹੁਣ ਮੈਂ ਤੁਹਾਨੂੰ ਦੱਸਾਂ ਅਸੀਂ ਮਤਲਬ ਨਾ ਵੈਸੇ ਤਾਂ ਮੈਂ ਘਰ ਦਾ ਤਾਂ ਖਾਣਾ ਬਹੁਤ ਘੱਟ ਖਾਂਦੀ ਹਾਂ ਮਤਲਬ ਬਹੁਤ ਘੱਟ ਚੀਜ਼ਾਂ ਹੀ ਪਸੰਦ ਨੇ ਮੈਨੂੰ ਘਰੇ ਬਣੀਆਂ ਹੋਈਆਂ ਮੈਂ ਜਿਆਦਾਤਰ ਫਾਸਟ ਫੂਡ ਖਾਂਦੀ ਹਾਂ ਤੇ ਫੇਰ ਮੇਰੇ ਘਰਦੇ ਆ ਮਤਲਬ ਮੇਰੇ ਮੰਮਾ ਘਰੇ ਗੋਲ ਗੱਪ ਬਣਾ ਕੇ ਖਵਾ ਦਿੰਦੇ ਨੇ ਮਤਲਬ ਮੇਰੀ ਮੰਮਾ ਦੇ ਹੱਥ ਚ ਹੁਨਰ ਹੈ, ਕਿ ਉਹ ਘਰੇ ਬਣਾ ਕੇ ਖਵਾ ਦਿੰਦੇ ਨੇ ਬਾਹਰ ਦੇ ਤਾਂ, ਤੇ ਮੈਨੂੰ ਵੀ ਮੇਰੇ ਪੇਰੈਂਟਸ ਕਹਿੰਦੇ ਨੇ ਵੀ ਨਹੀਂ ਖਾਣਾ ਹੈ, ਅੱਜ ਮਤਲਬ ਕਿੰਨੀਆਂ ਹੀ ਖ਼ਬਰਾਂ ਚੱਲਦੀ ਰਇਆਂ ਨੇ ਕਿ ਬਾਹਰ ਤਾਂ ਖਾ ਕੇ ਨਾ ਬਿਮਾਰ ਹੋ ਗਏ ਜਾਂ ਬਾਹਰ ਪਲਊਸ਼ਣ ਕਰਕੇ ਅੱਜ ਕੱਲ ਪੋਲਊਸ਼ਨ ਕਿਹੜਾ ਘੱਟ ਹੋ ਰਿਹਾ ਜੀ ਹਵਾ ਵਿੱਚ ਵੀ ਪੋਲਊਸ਼ਨ ਹੋ ਰਿਹਾ ਪਾਣੀ ਵਿੱਚ ਵੀ ਹਰੇਕ ਚ ਪੋਲਊਸ਼ਨ ਹੈ, ਤੇ ਅੱਜ ਕੱਲ੍ਹ ਬਾਹਰ ਚੀਜ਼ਾਂ ਦਾ ਬਹੁਤ ਘੱਟ ਯੂਜ ਕਰੋ ਦਿਨ ਨਾ ਹੋ ਸਕੇ ਪਰ ਬਸ ਜੀਭ ਦਾ ਸਵਾਦ, ਜੀਭ ਦਾ ਸਵਾਦ ਹੈ ਜਿਹੜਾ ਆਓ ਨੀ ਫੇਰ ਹਟਦਾ ਨਾ
ਜੀ ਹਾਂਜੀ ਹੈ ਦੇਖੋ ਕਿਉਂਕਿ ਜਿਹੜੀਆਂ ਬਾਹਰ ਚੀਜ਼ਾਂ ਬਣਾਉਂਦੇ ਆਪਾਂ ਨੂੰ ਨੀ ਪਤਾ ਵੀ ਇੱਕ ਤੇਲ ਨੂੰ ਕਿੰਨੇ ਵਾਰੀ ਮਤਲਬ ਕਿ ਵਰਤਦੇ ਔ ਹੈਨਾ, ਜੇ ਆਪਾਂ ਘਰੇ ਕੋਈ ਵੀ ਚੀਜ਼ ਬਣਾਉਣੀ ਆ ਆਪਾਂ ਆਏ ਕਿਹੜੇ ਬੋਤਲ ਵਿੱਚੋਂ ਨਵਾਂ ਤੇਲ ਪਾਉਣਾ ਕਦੇ ਵਿੱਚ ਜਿਹੜੀ ਇੱਕ ਵਾਰੀ ਆਪਾਂ ਚੀਜ਼ ਵਰਤ ਲਈ ਉਹ ਦੂਰੀ ਵਾਰ ਆਪਾਂ ਕਦੇ ਕਦੇ ਵਰਤਦੇ ਹਾਂ, ਨਹੀਂ ਤਾਂ ਨਹੀਂ ਵਰਤਦੇ, ਜਿਆਦਾਤਰ ਤਾਂ ਨਹੀਂ ਵਰਤਦੇ।
ਆਹੀ ਤਾਂ ਗੱਲ ਐ, ਵੀ ਘਰ ਦੇ ਖਾਣੇ ਤੇ ਬਾਹਰ ਵੀ ਫੇਰ ਵੀ ਤਾਂ ਹੀ ਤਾਂ ਆਪਣੇ ਘਰ ਦੇ ਕਹਿੰਦੇ ਨੇ ਕਿ ਬਾਹਰ ਦਾ ਛੱਡੋ ਤੇ ਘਰ ਦਾ ਖਾਇਆ ਕਰੋ, ਪਰ ਘਰ ਦਾ ਅੱਜ ਕੱਲ੍ਹ ਸਾਡੀ ਜਨਰੇਸ਼ਨ ਬੰਦੇ ਤਾ ਜਵਾਕਾਂ ਰੋਟੀ ਖਾਂਦੇ ਨੇ, ਖੁਦ ਹੀ ਕਹਿੰਨੀ ਆ ਤੁਹਾਨੂੰ।
ਸਵਾਦ ਦਾ ਫ਼ਰਕ ਆ ਨਾ, ਬਾਹਰੋਂ ਦੇਖੋ ਕਿੰਨੇ ਮਸਾਲੇ ਪਾਏ ਹੁੰਦੇ ਆ ਨਾ ਉਹਦੇ ਨਾਲ ਸਮਾਦ ਵੱਖਰਾ ਹੋ ਜਾਂਦਾ। ਇਹੋ ਜਿਹਾ ਸਵਾਦ ਆਪਾਂ ਨੂੰ ਘਰ ਵਿੱਚੋਂ ਨਹੀਂ ਮਿਲਦਾ।
ਪਹਿਲੇ ਮੈਂ ਖਾ ਹਾਂਜੀ ਪਹਿਲੇ ਮੈਂ ਖਾ ਲੈਂਦੀ ਹਾਂ ਤੇ ਫੇਰ ਮੈਨੂੰ ਪੁੱਛ ਪਛਤਾਵਾ ਹੁੰਦਾ। ਹਾਂ ਵੀ ਹੈਲਥ ਈਸ਼ ਹੋਊਗਾ ਕੋਈ ਜਾਂ ਮਤਲਬ ਸਿਹਤ ਤੇ ਕੋਈ ਫਰਕ ਨਾ ਪਾਹੈ
ਠੀਕ ਹੈ ਜੀ।
ਹਾਂਜੀ।
ਹੋਰ ਦੱਸੋ।
ਹੋਰ ਬਸ ਵਧੀਆ ਅੱਜ ਵੀ ਖਾ ਕੇ ਹਟੇ ਆਂ ਬਸ ਬਾਹਰ ਦਾ ਫੂਡ ਜੰਕ ਫੂਡ
ਠੀਕ ਹੈ ਜੀ।
ਖਾਧਾ ਸੀ। ਮਤਲਬ ਮੇਰਾ ਤਾਂ ਘਰ ਦਾ ਤਾਂ ਖਾਣਾ ਬਹੁਤ ਘੱਟ ਐ, ਮੈਂ ਤੁਹਾਨੂੰ ਆਪ ਹੀ ਦੱਸ ਦਿੰਣੀ ਆਂ। ਮੈਂ ਤਾਂ ਜ਼ਿਆਦਾਤਰ ਜੰਕ ਫੂਡ ਖਾ ਕੇ ਰਾਜੀ ਆਂ।
ਵੈਸੇ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਨੂੰ ਘਰ ਦਾ ਹੀ ਖਾਣਾ ਖਾਣਾ ਚਾਈਦਾ ਕਿਉਂਕਿ ਦੇਖੋ ਅੱਜ-ਕੱਲ ਕਿੰਨੀਆਂ ਬਿਮਾਰੀਆਂ ਚੱਲਦੀਆਂ ਪਈਆਂ ਹਨਾਂ। ਬਿਮਾਰੀਆਂ ਕਰਕੇ ਵੈਸੇ ਵੇਸੈ ਵੀ ਆਪਣਾ ਸਰੀਰ ਮਤਲਬ ਕਿ ਸਰੀਰ ਦਾ ਅੰਦਰਲਾ ਜਿਹੜਾ ਪਾਰਟ ਹੁੰਦਾ ਉਹੋ ਜਿਹੇ ਹਿਸਾਬ ਨਾਲ ਦੇਖੋ ਨਾਂ ਹੋਏ ਪਏ ਆ ਕਿ ਕਈ ਚੀਜ਼ਾਂ ਜ਼ਿਆਦਾ ਹਾਂਜੀ, ਹਾਂਜੀ। ਹਾਂਜੀ ਹਾਂਜੀ ਕ ਕਈ ਵਾਰ ਚੀਜ਼ਾਂ ਦਾ ਤੇਲ ਜ਼ਿਆਦਾ ਹੁੰਦਾ ਦੇਖੋ ਜਿਵੇਂ ਕਿ ਆਪਾਂ ਬਾਹਰੋਂ ਕੋਈ ਵੀ ਚੀਜ਼ ਤਲਾ ਕੇ ਲਿਆਉਂਣੇ ਆਂ ਹਨਾਂ। ਉਹਦੇ ਵਿੱਚ ਕਿੰਨਾ ਜਿਆਦਾ ਤੇਲ ਹੁੰਦ ਘਰੇ ਆਪਾਂ ਕਿੰਨਾ ਮਤਲਬ ਜਦੋਂ ਜਿਵੇਂ ਆਪਾਂ ਪਕੌੜੇ ਵਗੈਰਾ ਕੱਢਦੇ ਹਾਂ ਆਪਾਂ ਪਹਿਲਾਂ ਉਹਨਾਂ ਨੂੰ ਦੋ ਵਾਰੀ ਗੜ ਦੇ ਆਗੇ ਵੀ ਬਾਅਦ ਵਿੱਚ ਆਪਾਂ ਕਿੰਨਾ ਟੈਮ ਰੱਖ ਰੱਖਦੇ ਆਂ ਵੀਂ ਉਹਨਾਂ ਵਿੱਚੋਂ ਤੇਲ ਸਾਰਾ ਨਿਕਲ ਜੇ ਫੇਰ ਕਿਤੇ ਖਾਂਣੇ ਆਂ ਆਪਾਂ ਜਾ ਕੇ। ਇਸ ਲਈ ਮੈਂ ਤਾਂ ਵੈਸੇ ਇਹੀ ਚਾਹੁੰਣੀ ਆਂ ਕਿ ਘਰ ਸਾਰੇ ਲੋਕ ਘਰ ਦਾ ਹੀ ਖਾਣਾ ਖਾਣ। ਬਾਕੀਆਂ ਦੀ ਕਿਉਂਕਿ ਐ ਨਾਂ ਦੇਖੋ ਜ ਤੁਹਾਨੂੰ ਬਾਹਰ ਦਾ ਖਾਣਾ ਪਸੰਦ ਮੈਨੂੰ ਘਰਦਾ ਖਣਾ ਪਸੰਦ ਆ।
ਹਾਂਜੀ ਮੈਂ ਮਤਲਬ ਮੇਰੀ ਹੋਰ ਗਰਲਜ਼ ਦਾ ਜਿਹੜਾ ਚੋਇਸ ਵੱਖਰੇ ਜਿਵੇਂ ਗਰਲਜ਼ ਨੂੰ ਅੱਜ-ਕੱਲ੍ਹ ਮੋਮੋਜ਼ ਪਸੰਦ ਨੇਂ ਮੈਨੂੰ ਮੋਮੋਸ ਬਿਲਕੁਲ ਨੀਂ ਪਸੰਦ ਮੈਂ ਮੋਮੋਸ ਬਿਲਕੁਲ ਨੀਂ ਖਾਂਦੀ ਹੈ ਮੈਂ ਇੱਕ ਵਾਰ ਖਾਧੇ ਸੀ ਇੱਕਦਮ ਮੈਨੂੰ ਨੀਂ ਪਸੰਦ ਆਏ ਮੈਂ ਬਰਗਰ ਨੀਂ ਖਾਂਦੇ ਅੱਜ-ਕੱਲ ਗਰਲਜ਼ ਬਰਗਰ ਦੇ ਉੱਤੇ ਗਿੱ
ਮੈਨੂੰ ਵੀ ਬਹੁਤ ਘੱਟ ਪਸੰਦ ਆ ਬਰਗਰ ਵੀ ਬਹੁਤ ਘੱਟ ਪਸੰਦ ਆ ਮ ਵੈਸੇ ਮੈਂ ਕਦੇ, -ਕਦੇ ਖਾ ਲੈਂਣੀ ਆਂ। ਤੇ ਮੈਨੂੰ ਜਿਆਦਾਤਰ ਗੋਲ ਗੱਪੇ ਪਸੰਦ।
ਮੇਰੀ ਪਹਿਲੀ ਚੁਆਇਸ। ਤਾਂ ਹੈਗੀ ਆ ਕੁਲਚਾ ਵ ਮੈਨੂੰ ਕੁਲਚ ਤੇ ਜਿੰਨੇ ਮਰਜ਼ੀ ਖਵਾਈ ਚਲੋ ਮੈਂ ਖਾ ਲਾਂਗੀ।
ਬਹੁਪਸ ਆਉਦ ਆ ਪਰ ਮੈਂ ਨਾ ਜਦੋਂ ਅਸੀਂ ਚੰਡੀਗੜ੍ਹ ਸੀਗੇ ਨਾ ਉਦੋਂ ਸਭ ਤੋਂ ਵਧ ਕੁਲਚੇ ਖਾਂਦੇ ਸੀ। ਕਿਉਂਕਿ ਉਹ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਦੇ ਸੀ ਅੰਕਲ। ਥੇ ਪਰ ਉਸ ਤੋਂ ਬਿਨਾਂ ਮੈਨੂੰ ਉਵੇਂ ਦਾ ਕੋਈ ਸਵਾਦ ਹੀ ਨਹੀਂ ਮਿਲਿਆ।
ਸਾਡੇ ਨਾਲ ਹੀ ਹੁਣ ਸ਼ਹਿਰ ਪੈਂਦਾ ਨਾ ਤੇ ਉੱਥੇ ਮਤਲਬ ਹੈਗੇ ਆ ਇੱਕ ਦੋ ਮਤਲਬ ਤੇ ਉਹਨਾ ਨੇ ਨਾ ਬਿਲਕੁਲ ਹੀ ਬਹੁਤ ਹੀ ਜ਼ਿਆਦਾ ਸਿਓਰਿਟੀ ਰੱਖੀ ਹੋਈ ਆ ਮਤਲਬ ਆਪਣੀ ਚੀਜ਼ਾਂ ਬਣਾਉਣ ਦੇ ਵਿੱਚ ਬਹੁਤ ਸਫ਼ਾਈ ਰੱਖੀ ਹੋਈ ਹੈ ਗਲਵਸ ਪਾ ਕੇ ਫ ਮਤਲਬ ਬੰਦਾ ਕੋਲ ਖੜਿਆ ਹੋਵੇ ਨਾ ਫੇਰ ਵੀ ਦੇਖਦਾ। ਕਿ ਬੰਦੇ ਦੀ ਸਫਾਈ ਹੈ ਜਾਂ ਨਹੀਂ। ਉਹ ਬਿਲਕੁਲ ਹੈਗੇ ਨੇ ਇੱਕ ਦੋ ਬੰਦਾ ਜਿਹੜਾ ਬਿਲਕੁਲ ਸਫ਼ਾਈ ਨਾਲ ਉਹਨਾਂ ਦੇ ਗਲਬਜ਼ ਹੋਣਗੇ ਹਨਾ ਹੱਥ ਦੇ ਮੂੰਹ ਤੇ ਉਹਨਾਂ ਨੇ ਮਾਸਕ ਵੀ ਲਏ ਹੁੰਦੇ ਨੇ। ਫੇਰ ਬਣਾਉਂਦੇ ਨੇ ਉਹਨਾਂ ਦੀ ਅਸੀਂ ਐਵੇਂ ਦੇ ਤੋਂ ਹੀ ਲਿਆਦੇ ਹਾਂ ਜਾਂ ਖਾ ਕੇ ਆਉਂਦੇ ਹਾਂ ਫੇਰ ਐਵੇਂ ਦੇਦੇ ਸਾਫ਼ ਸੁ ਘਰੇ ਬਣਾਉਦੇ ਨੇ ਫਿਰ ਤਾਂ ਕੋਈ ਟੈਨਸ਼ਨ ਨੀ
ਹਾਂਜੀ ਹਾਂਜੀ ਵੈਸੇ ਕਈ ਚੀਜ਼ਾਂ ਐਵੇਂ ਜਿ ਬਾਹਰ ਬਾਜ਼ਾਰ ਚ ਸਾਫ਼ ਸੁਥਰੀ ਜਗਾ ਤੇ ਬਦੀਆਂ ਹਨ ਕਈ ਚ ਹੈ ਉਹ ਨਾ ਰੇਹੜੀਆਂ ਲੱਗੀਆਂ ਹੁੰਦੀਆਂ ਰਸਤਿਆਂ ਚ ਉਹਨਾਂ ਦੇ ਥੋੜਾ ਤੁਹਾਨੂੰ ਵੀ ਪਤਾ ਸੀ ਮਿਟੀ ਉੱਡ ਉੱਡ ਕੇ ਪੈਂਦਾ ਹੀ ਰਹਿੰਦਾ ਜਿਹਦੇ ਕਰਕੇ ਚੀਜ਼ਾਂ ਖਰਾਬ ਹੁੰਦੀਆਂ ਤੇ ਉਹਦੇ ਕਰਕੇ ਆਪਾਂ ਜਦੋਂ ਉਹਨੂੰ ਖਾਂਦੇ ਹਾਂ ਫੇਿਰ ਉਹ ਖਰਾਬੀ ਤਾਂ ਅੰਦਰ ਜਾ ਕੇ ਕਰਦੀਆਂ ਹੀ ਆ
ਆਹ ਤਾਂ ਗੱਲ ਹੈ ਕੁੱਛ ਅੱਜ ਕੱਲ੍ਹ ਜਿਹੜੇ ਹਿਸਾਬ ਨਾਲ ਪੋਲਿਊਸ਼ਨ ਹੋ ਰਿਹਾ ਦੇ ਨਾਲ ਵੀ ਕਿੰਨੀਆਂ ਆਪਣੇ ਅੰਦਰ ਜਦਾਂ ਹਨਾ ਧੂੰਏਂ ਜਾ ਰਹੇ ਨੇ ਬਾਹਰ ਦੇ ਹਨ ਨਾ ਅੰਦਰ ਆਪ ਆਪਣੇ ਗੁਰਦਿਆਂ ਤੇ ਆਪਣੇ ਫੇਫੜਿਆਂ ਤੇ ਕਿੰਨਾ ਅਸਰ ਪਾ ਰਹੇ ਨੇ ਕਿ ਆਪਣੀ ਕਿਡਨੀਆਂ ਤੇ ਅੱਜ ਕੱਲ ਮੈਂ ਬਹੁਤ ਖ਼ਬਰਾਂ ਸੁਣ ਰਹੀਆਂ ਐਵੇਂ ਸੁਣਨ ਚ ਆ ਰਹੀਆਂ ਨੇ ਕਿ ਮਤਲਬ ਹਵਾ ਦੇ ਨਾਲ ਹੀ ਸਾਰਾ ਹੀ ਅੰਦਰ ਜਾ ਰਿਹਾ ਨਾ ਧੂੰਆਂ ਗੰਦਾ ਧੂੰਆਂ। ਫਿਰ ਬੰਦੇ ਨੂੰ ਬਿਮਾਰੀਆਂ ਲੱਗ ਰਹੀਆਂ ਨੇ, ਉਹਦੇ ਨਾਲ ਉਹ ਸੁਣ ਕੇ ਵੀ ਬਾਹਰ ਨਿਕਲ ਨੂੰ ਜੀ ਨੀ, ਕਰਦਾ ਗਰਮੀ ਤੇ ਇੱਕ ਪਾਸੇ ਰੱਖ ਦੀ ਬੰਦੇ ਨੇ ਉਹ ਸੁਣ,
ਜੀ ਹਾਂਜੀ, ਕਿਉਂ ਅਜ ਕੱਲ ਦੇਖੋ। ਪ੍ਰਦੂਸ਼ਣ ਹੀ ਇੰਨਾ ਜ਼ਿਆਦਾ ਵਧੀ ਜਾਂਦਾ ਲੋਕਾਂ ਜਿੰਨ ਮਤਲਬ ਕਿ ਜਿੰਨੇ ਘਰਾਂ ਚ ਜਵਾਕ ਆ ਨਾ ਉਹਨਾਂ ਨੂੰ ਐਵੇਂ ਹੁੰਦਾ ਕਿ ਸਾਡੇ ਕੋਲ ਆਪ ਦੀ ਆਪਦੀ ਗੱਡੀ ਹੋਵੇ ਵੱਖਰੀ-ਵੱਖਰੀ,
ਮੈਂ ਵੀ ਤੁਹਾਨੂੰ ਆਹੀ ਕਹਿਣ ਲੱਗ ਗਹੀ ਸੀ ਵੀ ਅੱਜ ਦੇ ਬੰਦੇ ਨੇ ਮਤਲਬ ਡਿੰਗ ਤੇ ਜਾਣਾ ਨਾ ਕਿ ਬਸ, ਚਾਰ ਕਦਮਾਂ ਦੀ ਦੂਰੀ ਤੇ, ਬਾਈਕ ਤੋਂ ਬਿਨਾਂ ਤਾਂ ਜਾਂਦੇ ਹੀ ਨੀ,
ਹਾਂਜੀ-ਹਾਂਜੀ,
ਆਹ ਤਾਂ ਮੈਂ ਦੇਖਿਆ ਹੋਇਆ ਚੱਲ ਹਲੇ ਮੈਂ ਤਾਂ ਸਿੱਖੀ ਨੀ ਕੁਝ ਸ਼ੁਕਰਿਆ ਰੱਬ ਦਾ ਨੀ ਮੈਂ ਵੀ ਐਵੇਂ ਕਰਦੀ ਕਿ ਸਕੂਟੀ ਚੱਕੀ ਚਲੋ ਸਕੂਟੀ ਚੱਕੀ,
ਹਾਂਜੀ,
ਹਲੇ ਵੀ ਮੇਰੇ ਇੱਕ ਮੈਂ ਸਿੱਖੀ ਨੀ ਮੈਂ ਕਿਹਿਆ ਨਾ ਮੈਂ, ਕ ਫਿਰ ਛੋਟੀ-ਛੋਟੀ ਚੀਜ਼ ਤੇ ਵੀ ਨਾ, ਸਕੂਟੀ ਤੇ ਜਾਂ ਬਾਈਕ ਤੇ ਜਾਣ, ਦੀ ਉਹ ਹੋ ਜਾਂਦੀ ਹੈ ਕਿ ਬਾਈਕ ਤੇ ਚੱਲੀਏ ਸਕੂਟੀ ਤੇ ਚੱਲੀਏ। ਤਾਂ ਹਲੇ ਮੈਂ ਸਿੱਖੀ ਨੀ ਮੈਂ ਕਿਹਾ ਹਲੇ ਰਹਿਣ ਹੀ ਹਾਂ,
ਹਾਂਜੀ-ਹਾਂਜੀ,
ਹਾਂਜੀ ਵਹਿ ਹੁੰਦਾ ਐਵੇਂ ਹੁੰਦਾ ਜੇ ਬੰਦੇ ਲਾਹਾ ਹੋ ਜਾਂਦੇ ਵੀ ਖੜੇ ਆ ਵਾਹਨ ਘਰੇ ਵੀ ਚੱਕੋ ਤੇ ਤੁਰਪੋ ਇਸੇ ਬਹਾਨੇ ਜੇ ਬੰਦਾ ਤੁਰ ਕੇ ਜਾਵੇ ਬੰਦੇ ਦੀ ਸੈਰ ਹੋ ਜਾਂਦੀ। ਹੈ ਨਾ ਸਿਹਤ ਚੰਗੀ ਰਹਿੰਦੀ ਆ।
ਹਾਂਜੀ ਇਹ ਤਾਂ ਹੈ,
ਸੈਰ ਵਗੈਰਾ ਤੇ ਨਹੀਂ ਜਾਂਦੇ ਤੁਸੀਂ?
ਨਹੀਂ-ਨਹੀਂ ਮਤਲਬ ਕਿ ਸਾਡੇ ਜਿਹੜੇ ਇੱਧਰ ਸਹੋਰਾ ਪਰਿਵਾਰ ਆ ਨਾ ਉਹਨਾਂ ਦੇ ਥੋੜ੍ਹਾ ਜਿਹਾ ਇਹ ਗੱਲ ਹੈਗੀ ਆ। ਕਿ ਉਹ ਸ਼ਾਮ ਨੂੰ ਮਤਲਬ ਅੱਠ ਨੋ ਵਜੇ ਐਵੈ ਹੁੰਦਾ ਕੀ ਉਹਨਾਂ ਨੂੰ ਐਵੇਂ ਹੁੰਦਾ ਕਿ ਕੋਈ ਸ ਬਾਹਰ ਤੁਰਨ ਫਿਰ ਨੀ ਜਾਣਾ ਬਸ ਘਰੇ ਪੈ ਜਾਓ ਰੋਟੀ ਖਾ ਕੇ, ਪਰ ਮੇਰੇ ਪੇਕੇ ਪਰਿਵਾਰ ਵੱਲ ਮਤਲਬ ਕੀ ਸਾਰੇ ਲੋਕ ਹੀ ਐਵੇਂ ਦੇ ਆ।
ਅੱਛਾ ਜੀ,
ਸੈਰ ਕਰਨ ਜਾਣਾ ਹੀ ਜਾਣਾ ਉਹਨਾਂ ਨੇ ਕਈ ਵਾਰ ਸਵੇਰੇ ਵੀ ਸੈਰ ਕਰਨ ਜਾਣਾ। ਤੇ ਸ਼ਾਮੀ ਤਾਂ ਫੇਰ ਉਹਨਾਂ ਨੇ ਰੋਜ਼ ਕਰਨੀ, ਕਰਨੀ ਕਿਉਂਕਿ ਉਹਦੇ ਦੇਖੋ ਕਿੰਨੇ ਫੈਦੇ ਆਪਾਂ ਨੂੰ
ਹਾਂਜੀ, ਹਾਂਜੀ।
ਰੇਹਦਾ,
ਹਾਂਜੀ, ਹਾਂਜੀ, ਹਾਂਜੀ, ਆਹ ਤਾਂ ਗੱਲ ਹੈ। ਮਤਲਬ ਸਵੇਰੇ ਉੱਠ ਕੇ ਕਿ ਜੇ ਬੰਦਾ ਚੱਲ ਨਹੀਂ ਸੈਰ ਵੀ ਕਰਨ ਜਾ ਸਕਦਾ ਨਾ, ਤੇ ਬੰਦਾ ਸਵੇਰੇ ਉੱਠੇ ਕਿ ਯੋਗਾ ਕਰੇ, ਜਾਂ ਕੋਈ ਵਧੀਆ ਐਕਸਰਸਾਈਜ਼ ਕਰੇ। ਨਾ ਉਹਦੇ ਨਾਲ ਵੀ ਬੰਦੇ ਦਾ ਸਰੀਰ ਬੋਤ ਮਤਲਬ ਮੈਂ ਨਾ ਵਿੱਚ ਨੂੰ ਨਾ ਕਰਨ ਲੱਗ ਗਈ ਸੀ। ਤੁਸੀਂ ਮੰਨੋਗੇ ਨੀ, ਮੈਂ ਇੱਕ ਦੋ ਦਿਨ ਐਨ ਵਧੀਆ ਤਰੀਕੇ ਨਾਲ ਸਵੇਰੇ ਉੱਠ ਕੇ ਕਰੀ ਤੇ ਸ਼ਾਮ ਨੂੰ ਕਰੀ। ਉਸ ਤੋਂ ਬਾਅਦ ਫੇਰ ਇਕਦਮ ਪਤਾ ਨੀ ਕੀ ਹੋਇਆ। ਫੇਰ ਨੀ ਉੱਠਣਾ ਹੋਇਆ।ਮੇਰਾ ਮਤਲਬ, ਮੈਂ ਇੱਕ ਦੋ ਦਿਨ ਤਾ ਕੀਤੀ ਆ। ਹਾਂਜੀ। ਠੀਕ ਹੈ।
ਗੱਲ ਕਰਦੇ ਆ।ਸਤਿ ਸ਼੍ਰੀ ਅਕਾਲ ਜੀ।
ਸਾਸੀ ਕਾਲ ਜੀ ਠੀਕ ਆ।